ਸਤਿ ਸ੍ਰੀ ਅਕਾਲ ਜੀ, ਕਿੱਦਾਂ ਹੋਂ?
ਵਧੀਆ, ਆਪਣਾ ਸੁਣਾਓ?
ਵਧੀਆ ਬਾਬਾ ਜੀ ਦੀ ਮੇਹਰ ਹੈ ਜੀ।
ਹਾਂਜੀ, ਬਸ ਮੈਂ ਮੋਬਾਈਲ ਤੇ ਹੀ ਲੱਗੀ ਹੋਈ ਸੀ, ਅੱਜ-ਕੱਲ੍ਹ ਮੋਬਾਇਲ ਦਾ ਯੂਜ਼ ਹੀ ਬਹੁਤ ਜ਼ਿਆਦਾ ਹੋ ਗਿਆ,
ਬਹੁਤ-ਬਹੁਤ ਹਾਂਜੀ,
ਹਾਂਜੀ, ਕਦੀ ਕਦੀ ਇਹੀ ਲੱਗਦਾ ਹੈ ਕਿ, ਇੰਨਾ ਫੋਨ ਚਲਾਉਂਦੇ ਹਾਂ ਆਪਾਂ ਹੈ ਨਾ ਕਦੀ-ਕਦੀ ਸਿਰ ਚ ਦਰਦ ਹੋਣ ਲੱਗ ਜਾਂਦਾ ਹੈ।
ਸਹੀ ਗੱਲ ਕਹਿ ਰਹੇ ਹੋ ਕਈ ਵਾਰ ਤਾਂ ਇਦਾਂ ਮੋਬਾਇਲ ਨੇ ਇੰਨੇ ਪਾਗਲ ਕੀਤੇ ਹੋਏ ਆ, ਅਸੀਂ ਸੱਚੀ ਦੱਸਾਂ, ਮੈਂ ਤੁਹਾਨੂੰ ਦੱਸਦੀ ਹਾਂ ਵੀ ਮੋਬਾਇਲ ਇਹ ਜਿਹੀ ਚੀਜ਼ ਆ ਵਧੀਆ ਵੀ ਆ ਯੂਜ ਵੀ ਚੰਗਾ ਵਾ ਜਾਂ ਨਹੀਂ ਕਰਦੇ ਉਹ ਵੀ ਗ਼ਲਤ ਹੈ ਨਾ, ਜਿਵੇਂ ਹੁਣ ਸੋਚਿਆ ਮੈਂ ਤੁਹਾਡੇ ਨਾਲ ਬਹੁਤ ਦਿਨਾਂ ਬਾਅਦ ਕਾਲ ਤੇ ਗੱਲ ਕਰਦੀ। ਕੀਤੀ ਆ ਮੈਂ ਕਿਹਾ ਚਲੋ, ਤੁਹਾਡਾ ਨੰਬਰ ਦੇਖੇ ਗਿਆ, ਮੈਨੂੰ ਕਾਲ ਤੇ ਸੇਵ ਸੀਗਾ। ਮੈਂ ਕਿਹਾ ਕੀ ਪਤਾ ਮੈਂ ਤੁਹਾਡਾ ਰਸਤਾ ਦੇਖ ਰਹੀ ਸੀ, ਤੁਸੀਂ ਮੈਨੂੰ ਕੋਲ ਕਰੋਂਗੇ। ਬਟ ਮੈਨੂੰ ਨੰਬਰ ਮਿਲ ਗਿਆ ਸੀ, ਪਰਸੋਂ ਤੁਹਾਡਾ ਮੈਂ ਕਿਹਾ ਚਲੋ, ਤੁਹਾਡਾ ਜਦ ਨਾਲ ਗੱਲ ਕਰਦੀਆਂ ਕਰਦੀਆਂ ਤੁਹਾਨੂੰ ਫੋਨ ਲਾਉਂਦੀ ਹਾਂ, ਫਿਰ ਮੈਂ ਨਾ ਫੋਨ ਹੱਥ 'ਚ ਲੈਂਦੀ ਹਾਂ, ਤਾਂ ਮੇਰੇ ਦਿਮਾਗ 'ਚ ਵੀ ਨਿਕਲ ਜਾਂਦੀ ਵੀ ਮੈਂ ਕੀ ਕਰਨਾ। ਕੀ ਸੀਗਾ, ਕਿਹਨੂੰ
ਹਾਂਜੀ ਭੁੱਲ ਹੀ ਜਾਂਦੇ ਆਂ, ਇੰਨੇ ਕੰਮ ਹੁੰਦੇ ਨੇ,
ਭੂਲ ਜਾਂਦੇ ਹਾਂ ਤੇ ਨਾਲ ਇਹ ਐਵੇਂ ਕਰਦੇ ਹਾਂ ਆਪਾਂ ਮੈਂ ਸੋਚਦੇ ਹਾਂ ਰੁਕ ਜਾ ਹੁਣ ਮੈਂ ਕਰਦੀ, ਹਾਂ ਕੋਲ ਫੇਰ ਨਾ ਹੋਰ ਕਿਸੇ ਨੂੰ ਕਦੀ ਦਾ ਫਿਰ ਦਿਮਾਗ ਚ ਆਂਦੀ ਨੀ ਗੱਲ
ਹਾਂਜੀ ਸਹੀ ਗੱਲ ਆ।
ਥੋੜ੍ਹੇ ਕ ਟਾਈਮ ਨੂੰ ਫੇਰ ਵੇਟ ਕਰਦੀ ਏ ਅਰੇ ਹਾਂ ਯਾਰ ਮੈਂ ਤਾਂ ਤੁਹਾਨੂੰ ਕਾਲ ਕਰਨੀ ਸੀ ਫਿਰ ਟਾਈਮ ਨਿਕਲ ਜਾਂਦਾ ਫੇਰ ਆਪਣਾ ਕੰਮ, ਸਾਰਾ ਦਿਨ ਜਿਹੜਾ ਕਰਨਾ ਵਾ ਉਹ ਦਿਮਾਗ ਚ ਰਹਿੰਦਾ।
ਸਹੀ ਗੱਲ ਆ ਹਾਂਜੀ ਫੋਨ ਦਾ, ਅੱਛਾ ਇਸਤੇਮਾਲ ਵੀ ਐ ਬੁਰਾ ਵੀ ਐ ਅੱਛਾ ਇਹ ਐ, ਕਿ ਚਲੋ ਸਾਡਾ ਕੰਮ ਸੌਖਾ ਹੋ ਜਾਂਦਾ ਸਾਨੂੰ ਕਿਤੇ ਜਾਣਾ ਨੀ ਪੈਂਦਾ ਫੋਨ ਕਰ ਲੈਂਦੇ ਆ, ਜਿਹਦਾ ਜਿਹਨੂੰ ਮਨ ਹੁੰਦਾ। ਹੁਣ ਬੁਰਾ ਇਹ ਆ ਕਿ ਫਿਰ ਇੰਨੀ ਲ ਲੱਗ ਜਾਂਦੀ ਐ ਕਿ ਫੇਰ ਇੱਕ ਤੋਂ ਦੂਜੀ ਕੋਲ ਦੂਜੀ ਤੋਂ ਤੀਜੀ, ਪਤਾ ਹੀ ਨਹੀਂ ਲੱਗਦਾ ਇੱਕ ਦੋ ਘੰਟੇ ਨਿਕਲ ਜਾਂਦੇ ਨੇ,
ਨਾਲੇ ਫੇਰ ਹਾਂ ਆਪਣਾ ਮਾਈਡ ਸਾਰੇ ਪਾਸੇ ਘੁੰਮਦਾ ਰਹਿੰਦਾ ਫੇਰ ਘਰ ਦਾ ਕਦੇ ਬਾਹਰ ਦਾ ਕਦੇ ਕੀ ਕਰਨਾ ਪੈਂਦਾ ਹਨਾ। ਐਵੇਂ ਦਿਮਾਗ ਇੱਕ ਪਾਸੇ ਨਹੀਂ ਹੁੰਦਾ, ਤੇ ਨਾਲੇ ਅਸੀਂ ਮੋਬਾਇਲ 'ਚ ਜਿਵੇਂ ਇੱਕ ਆਪਾਂ ਕਹਿੰਦੇ ਆ, ਰੁਕ ਜਾ ਮੈਂ ਪੰਜ ਮਿੰਟ ਮੋਬਾਇਲ ਹੀ ਦੇਖ। ਹਨਾ ਪੰਜ ਮਿੰਟ ਦੇ ਘੰਟਾ ਦੋ ਘੰਟੇ ਤਿੰਨ ਘੰਟੇ ਕਿੱਧਰ ਨੂੰ ਜਾਂਦਾ ਪਤਾ ਨਹੀਂ ਲੱਗਦੇ।
ਅਗਰ ਸਾਡੇ ਕੋਲ ਕੋਈ ਕੰਮ ਹੀ ਨਾ ਹੋਏ ਤਾਂ ਫਿਰ ਪਤਾ ਲੱਗੇ ਪੂਰੇ ਪੂਰੇ ਦਿਨ ਮੋਬਾਇਲ ਚਲਾ ਰਹੇ ਆ।
ਹੂੰ, ਫਿਰ ਬਾਅਦ ਚੌ ਟਾਈਮ ਨਿਕਲਦਾ। ਫਿਰ ਕਹਿਣ ਨਹੀਂ ਆਪਾਂ ਕੀ ਗਲਤ ਕਰ ਰਹੇ ਕਿ,
ਸਈ ਗੱਲ ਐ, ਹਾਂਜੀ-ਹਾਂਜੀ, ਹੋਰ ਜਿਸ ਦਿਨ ਫਿਰ ਆਪਾਂ ਕੀ ਮੋਬਾਇਲ ਨਹੀਂ ਚਲਾਈ ਦਾ ਤੇ ਸਾਨੂੰ ਸਾਨੂੰ ਸਾਡਾ ਟਾਈਮ ਪਾਸ ਨਹੀਂ ਹੁੰਦਾ, ਕਿ ਸਾਨੂੰ ਕੋਈ ਮਿਲ ਹੀ ਨਹੀਂ ਰਿਹਾ ਹੁੰਦਾ ਕਿ ਆਪਾਂ ਕਿਸੇ ਨੂੰ ਗੱਲ ਕਰੀਏ ਕਿ
ਬਸ, ਮੈਂ ਕਹਿੰਦੀ ਆ ਮੋਬਾਇਲ ਆਪਣੇ ਕੋਲੋਂ ਤੁਸੀਂ ਪੰਜ ਮਿੰਟ ਦੂਰ ਵੀ ਹੋ ਜਾਵੇ ਅਸੀਂ ਲਭ ਜਦੇ ਲੱਭਣ ਲੱਗ ਜਾਂਦੇ ਭਾਵੇ ਆਪਾਂ ਭੁੱਲ ਜਾਂਦੇ। ਉੱਥੇ ਰੱਖ ਕੇ ਆਪਾਂ ਪਹਿਲਾਂ ਦੂਜੇ ਫੋਨ ਤੋਂ, ਫੋਨ ਕਰਦਿਆਂ ਹਾਏ ਮੇਰਾ ਮੋਬਾਇਲ ਮੈਂ ਕਿੱਥੇ ਰੱਖਤਾ ਕਿੱਥੇ ਰੱਖਤਾ ਮੋਬਾਇਲ ਦਾ
ਹਾਂਜੀ ਥੋੜੀ ਦੇਰ ਨਹੀਂ ਮੋਬਾਇਲ, ਦੇ ਆ ਤੇ ਫੇਰ ਕੋਈ ਸਾ ਸਾਨੂੰ ਕੋਲ ਕਰ ਰਿਹਾ ਹੁੰਦਾ, ਕਿਸੇ ਦਾ ਮੈਸੇਜ ਪਿਆ ਹੁੰਦਾ ਤੇ ਫਿਰ ਸਾਨੂੰ ਉਹਨੂੰ ਕੋਲ ਬੈਕ ਵੀ ਕਰਨਾ ਹੁੰਦਾ ਨਹੀਂ ਕਰੋ, ਤਾਂ ਫਿਰ ਤਾਂ ਵੀ ਅੱਛੀ ਗੱਲ ਨਹੀਂ ਹੁੰਦੀ ਆ।
ਹੂੰ,
ਤੇ ਇਸ ਲਈ ਆਪਾਂ ਚਾਹ ਕੇ ਵੀ ਦੂਰ ਨਹੀਂ ਹੋ ਸਕਦੇ, ਸਾਨੂੰ ਆਪਣੇ ਰਿਸ਼ਤੇਦਾਰਾਂ ਬਾਰੇ ਵੀ ਪੁੱਛਣਾ ਪੈਂਦਾ।
ਹਾਂਜੀ ਸਹੀ ਗੱਲ ਐ। ਫੋਨ ਦਾ ਯੂਜ ਵੀ ਵਧੀਆ ਵਾ, ਉਹ ਆਪਣੇ ਉੱਤੇ ਡਿਪੈਂਡ ਕਰਦਾ ਵੀ। ਆਪਾਂ ਯੂਜ ਕੀ ਕਰਨਾ ਵਾ ਫੋਨ ਚੀਜ਼ ਵੀ ਵਧੀਆ ਗਈ ਤੇ, ਜਿਵੇਂ ਯੂਜ ਕਰੋਗੇ ਘਟੀਆ ਵੀ ਐ ਹੁਣ ਸਾਰੇ ਲੋਕਾਂ ਦੇ, ਮਾਇੰਡ ਨੇ ਜਿਨੇ ਜਿਹੜੇ ਯੂਜ ਕਰਨਾ ਚੰਗੀ ਵੀ ਐ ਬੁਰੀ ਵੀ ਆ।
ਹਾਂਜੀ ਸਹੀ ਗੱਲ ਆ ਸਹੀ ਗੱਲ ਆ। ਬਸ ਹਾਂਜੀ। ਕਦੀ ਕਦੀ ਲੱਗਦਾ ਆ ਕਿ ਚਲੋ ਘੱਟ ਕਸਟ ਘੱਟ ਹੀ ਇਸਤੇਮਾਲ ਕਰੀਏ ਅੱਖਾਂ ਵੀ ਦਰਦ ਹੁੰਦੀਆਂ ਨੇ ਬੈਠ ਬੈਠੇ ਬੈਠੇ ਕਮਰ ਵੀ ਦਰਦ ਹੁੰਦੀ ਐ।
ਸਹੀ ਅਤਜੀ ਅੱਖਾਂ ਨਾਲ ਇਹ ਹੁੰਦਾ ਵਾ ਵੀ, ਆਪ ਚਾਹ ਦੀ ਲਾਈਟ ਚੌਵੀ ਘੰਟੇ ਸਾਡੇ ਅੱਖਾਂ ਮੁੂਰੇ ਲਾਈਟ ਮਾੜੀ ਜੀ ਆਪਣੀ ਘਰ ਦੀ ਲਾਈਟ ਲਾ ਲਓ, ਤੇ ਸਾਨੂੰ ਨੀਂਦ ਨੀ ਆਉਂਦੀ। ਮੋਬਾਇਲ ਸਾਡਾ ਸੁੱਤੇ ਪਏ ਨੂੰ ਉੱਠੇ ਪਏ ਨੂੰ ਰਾਤ ਨੂੰ ਵੀ ਕੋਲ ਹੁੰਦਾ ਵਾ,
ਹਾਂਜੀ, ਹਾਂਜੀ,
ਹੂੰ ਹੂੰ,
ਆਵਦੇ ਨਾਲ ਆ ਕੇ ਰੱਖੋ ਮੋਬਾਇਲ ਵੀ
ਸਹੀ ਗੱਲ, ਕੋਈ ਚੀਜ਼ ਵੇਖਣੀ ਹੁੰਦੀ ਹੈ। ਆਪਾਂ ਤੁਰੰਤ ਯੂ ਟਿਊਬ ਤੋਂ ਖੋਲ ਲੈਂਦੇ ਹਾਂ ਗੂਗਲ ਤੇ ਦੇਖ ਲੈਂਦੇ ਹਾਂ, ਕਿਵੇਂ ਕੋਈ ਬਣਾਉਣੀ ਹੈ ਕੀ ਕਰਨੀ ਹੈ ਇਸ ਲਈ ਸਾਨੂੰ ਲੱਗਦਾ ਹੈ ਕਿ ਬੜੀ ਸੌਖੀ ਚੀਜ਼ ਹੈ ਕਿਸੇ ਤੋਂ ਪੁਛਣਾ ਨਹੀਂ ਪੈਂਦਾ ਹੈ। ਕੁਛ ਲੈਣਾ ਹੈ ਮੰਗਵਾ ਲਓ ਘਰੇ ਆ ਜਾਏਗਾ, ਹਨਾ ਕੁਛ ਹਾਂਜੀ ਬਸ ਸਾਰੇ ਹੀ ਸਾਰੀ ਖ਼ਬਰਾਂ ਘਰੇ ਬੈਠੀਆਂ ਮਿਲ ਜਾਂਦੀਆਂ ਨੇ
ਨਾਲੇ ਮੇਨ ਚੀਜ਼ ਜਿਹੜਾ ਇਹ, ਆਪਾਂ ਗੱਲ ਕਰ ਲੈਂਦੇ ਹਾਂ ਦੇਖੋ ਕੀ ਚੀਜ਼ ਬਣਾਈ ਹੈ। ਆਪਾਂ ਫੋਨ ਸਭ ਦੇ ਦੂਰ -ਦੂਰ ਕਨੈਕਸ਼ਨ ਦੂਰ -ਦੂਰ ਬਟ ਇੱਕ ਸਿਮ ਨਾਲ ਤੇ ਇੱਕ ਫੋਨ ਨਾਲ ਕੰਮ ਕਿੱਥੇ -ਕਿੱਥੇ ਫੋਨ ਲੱਗ ਜਾ ਜਾਂਦੇ ਨੇ ਹਨਾ, ਆਊਟ ਫ ਇੰਡੀਆ ਵੀ ਯੂਜ ਹੁੰਦੇ ਨੇ
ਸਹੀ ਗੱਲ ਆ ਸਹੀ ਗੱਲ ਆ ਹਾਂਜੀ ਪੂਰੇ ਵਰਲਡ 'ਚ ਹੀ ਆਪਾਂ ਕਿਸੇ ਨਾਲ ਵੀ ਕਨੈਕਟ ਹੋ ਸਕਦੇ ਹਾਂ
ਹੂੰ, ਭਾਵਾਂ ਮੀਟਿੰਗ ਲਾ ਲੋੋ ਕੁਛ ਵੀ ਕਰਲੋ ਹਨਾ, ਸਾਰਾ ਫੋਨ ਤੇ ਡਿਪੈਂਡ ਆ ਅੱਜ ਦੀ ਪੂਰੀ ਲਾਈਫ, ਪਹਿਲਾਂ ਤਾਂ ਫੋਨ ਵੀ ਨਹੀਂ ਸੀਗੇ ਪਹਿਲਾਂ ਤਾਂ ਉਹ ਕਹਿੰਦੇ ਆ ਚਿੱਠੀਆਂ ਹਾਂਜੀ-ਹਾਂਜੀ ਉਹ ਵੀ ਹੁੰਦੇ ਸੀਗੇ ਉਹ ਤੋਂ ਪਹਿਲਾਂ, ਡਾਕ ਕਿਸਹੇ ਪੋਸਟ ਆਫਿਸ ਚ, ਚਿੱਠੀਆਂ ਪਾਉਣੀਆਂ ਪੈਂਦੀਆਂ ਸੀਗੀਆਂ ਆਪਣੇ ਰਿਸ਼ਤੇਦਾਰਾਂ, ਆਪਣੇ ਘਰੀਆਂ।
ਹੂੰ, ਫਿਰ ਉਹਦਾ,
ਕੀ ਬੋਲੋ
ਮੈਂ ਕਹਿ ਰਹੀ ਹਾਂ ਫਿਰ ਉਹਦਾ ਇੰਤਜ਼ਾਰ ਕਰਦੇ ਸੀ ਕਿ ਫਿਰ ਹੁਣ ਆਏਗਾ ਉਹਦੀ ਚਿੱਠੀ ਕੀ ਆਏਗੀ ਦੁਬਾਰਾ
ਜੇ ਅੱਜ ਪਾਈਏ ਤਾਂ ਕਿੰਨੇ ਦਿਨਾਂ ਬਾਅਦ ਆਊਗੀ ਪਹਿਲਾਂ ਇਹੀ ਵੇਟ ਹੁੰਦੀ ਸੀ। ਹੁਣ ਤਾਂ ਮਿੰਟਾਂ ਚ ਫੋਨ ਇੱਕ ਸੈਕਿੰਡ ਨੀ ਲੱਗਦਾ ਨੰਬਰ ਸੇਵ ਹੁੰਦੇ ਨੇ ਹੁਣ ਤੁਹਾਡੇ ਨੰਬਰ ਮੇਰੇ ਕੋਲ ਸੀ ਮੈਂ ਕਿਹਾ ਚਲੋ ਮੈਂ ਗੱਲ ਤਾਂ ਕਰਾਂ ਬਹੁਤ ਦਿਨ ਹੋ ਗਏ ਗੱਲ ਨਹੀਂ ਹੋਈ ਪਰਸੋਂ ਵੀ ਏਦਾਂ ਹੀ ਬੈਠੀ ਸੀਗੀ, ਬਸ ਫੋਨ ਤੇ ਬਸ ਨੰਬਰ ਦੇਖ ਰਹੇ ਸੀ ਕਿਸੇ ਦਾ ਲੱਭ ਰਹੀ ਸੀਗੀ ਵੀ ਮੈਂ ਉਹਨਾਂ ਨਾਲ ਗੱਲ ਕਰ ਲਾਂ, ਬਟ ਤੁਹਾਡਾ ਨੰਬਰ ਲੱਭ ਮੈਨੂੰ, ਤੇ ਮੈਂ ਸੋਚਿਆ ਚੱਲ ਕਾਲ ਕਰਦਾ ਫਿਰ ਤਦੋਂ ਵੀ ਮੇਰੇ ਦਿਮਾਗ ਉਹ ਗੱਲੇ ਨਿਕਲ ਗਈ
ਸਹੀ ਗੱਲ ਆ, ਇੱਥੇ ਨਾ ਮਤਲਬ ਥੱਕ ਵੀ ਜਾਇਦਾ ਪਰ ਯਾਦ ਹੀ ਨਹੀਂ ਰਹਿੰਦਾ ਕਿ ਕਿਹਨੂੰ ਕੋਲ ਕਰਨਾ ਸੀ ਕਿਹਦੇ ਨਾਲ ਗੱਲ ਕਰਨੀ ਸੀ ਜਦ ਤੱਕ ਵਾਰ -ਵਾਰ ਨਾ ਫੋਨ ਕਰੀਏ ਹੈਨਾ
ਫੋਨ ਨਾ ਇੰਨਾ ਪਾਗਲ ਬੰਦੇ ਨੂੰ ਕਰਤਾ ਇਹ ਵੀ ਗੱਲ ਸਹੀ ਆ ਕਿ ਸੱਚੀ, ਕੋਈ ਟਾਈਮ ਟੇਬਲ ਨਹੀ ਗਾ ਸਾਡਾ ਫੋਨ ਤਾਂ ਚੌਵੀ ਘੰਟੇ ਫੜਿਆ ਹੀ ਰਹਿੰਦਾ ਹੱਥ ਚ ਭਾਵਾਂ ਕੁਛ ਵੀ ਆ, ਮਾੜਾ ਜਿਹਾ ਸਬਜ਼ੀ ਰੋਟੀ ਬਣਾ ਲੋ ਜਾਂ ਘਰ ਦਾ ਕੰਮ ਕਰਲੋ ਪਰ ਫੋਨ ਸਾਡਾ ਚਾਹੀਦਾ ਹੀ ਹੈ, ਇੱਕ ਗੱਲ ਆ ਵੀ ਹੁਣ ਕੀ ਕਰੀਏ ਪਹਿਲਾਂ ਘ ਰੋਟੀ ਬਣਾ ਲਈਏ ਕਿ ਆਟਿਆ ਲਾ ਜਾਊਗਾ ਕੋਈ ਕੀ ਹਨਾ, ਕੁਛ ਨੀ ਪਹਿਲਾਂ ਫੋਨ ਚੱਕਦੇ ਹ, ਨਹੀਂ ਦੇਖੀਦਾ
ਜੀ ਸਹੀ ਗੱਲ ਆ
ਅ
ਬੱਚਿਆਂ ਨੂੰ ਵੀ ਇਹੀ ਆਦਤ ਪਈ ਹੋਈ ਹੈ ਹੁਣ ਸਕੂਲ ਤੋਂ ਆਂਉਦੇ ਹੀ ਫ਼ੋਨ ਚਲਉਣਾ ਹੈ, ਉਹਨਾਂ ਨੇ ਆਪਣੀ ਵੀਡੀਓ ਦੇਖ ਣੀ ਵੀਡੀਓ ਬਣਾਉਣੀ ਹੈ ਤੇ ਇੱਦਾਂ ਹੀ ਉਹਨਾਂ ਦਾ ਵੀ ਦਿਲ ਉਹਨਾਂ ਨੇ ਪੜ੍ਹਾਈ ਵੀ ਫੋਨ ਤੋਂ ਹੀ ਕਰਨੀ ਹੈ
ਹਾਂਜੀ ਬੱਚਿਆਂ ਦੀ ਔਨਲਾਈਨ ਸਟੱਡੀ ਵੀ ਇਹਦੇ ਤੇ ਆ ਜਾਂਦੀ ਏ ਹੁਣ।
ਸਹੀ ਗੱਲ ਆਂ। ਹੋਮਵਰਕ ਫੋਨ ਤੇ ਮਿਲਦਾ ਹੈ ਮੈਡਮਾਂ ਦੇ ਦਿੰਦੀਆਂ ਨੇ ਲੱਭ-ਲੱਭ ਕੇ ਕਰੋ। ਬੱਚੇ ਵੀ ਕੀ ਕਰਨ, ਅੱਖਾਂ ਤੇ ਵੀਕ ਹੁੰਦੀਆਂ ਨੇ।
ਜੋ ਪੈਂਦਾ ਹ ਮ ਪ੍ਰੇਸ਼ਰ ਪੈਂਦਾ ਵਾ ਨਾ, ਬੱਚੇ ਤੇ ਚਲੋ ਛੋਟ ਤਿੰਨ ਉਹ ਸਾਨੂੰ ਦੇਖਦੇ ਵੀ ਫੋਨ ਤੇ ਲੱਗੇ ਹੋਣ ਆਪਣੇ ਘਰੇ ਦੇਖੋ ਮੈਂਬਰਸ ਜਿੰਨੇ ਵੀ ਆ ਸਭ ਕੋਲ ਅਪ ਆਪਣੇ-ਆਪਣੇ ਮੋਬਾਇਲ ਨੇ, ਕੋਈ ਅੱਜ ਦੀ ਲਾਈਫ ਤਾਂ ਉਹੀ ਆਂ, ਕੋਈ ਗੱਲ ਘੱਟ ਕਰਦੇ ਨੇਗੇ। ਤੇ ਬਾਕੀ ਮੋਬਾਇਲ ਸਾਰੇ ਆਪਣੇ ਮੋਬਾਇਲ ਤੇ ਬਿਜ਼ੀ ਹੁੰਦੇ ਨੇ।
ਹਾਂਜੀ, ਕੋਈ ਗੇਮ ਖੇਡਦਾ ਹੈ ਕੋਈ
ਹਾਂਜੀ, ਕੋਈ ਰੀਲਾਂ ਬਣਾਓਗੇ। ਕੋਈ ਰੀਲਾਂ ਸੁਣਦਾ, ਇੰਸਟਾ ਚ।
ਸਹੀ ਗੱਲ ਅ, ਸਭ ਨੇ ਇੱਕ ਦੋ ਵਜੇ ਤੱਕ ਫ਼ੋਨ ਚਲਾਉਣਾ ਹੀ ਚਲਾਉਣਾ ਹੈ ਰਾਤੀ।
ਹੋਰ ਵੀ ਔਖਾ ਵਾ ਉਹ ਵੀ ਚਲਾ ਕੇ ਵੀ ਨਾਲੇ ਪੈਂਦੇ ਆ ਅਸੀਂ ਨਾਲੇ ਹੁਣ ਤੱਕ ਦੇ ਆਂਦੀ ਉੱਠਦੇ ਆਂ ਫਵੈਲ ਦੇ ਹੱਥ।
ਸਹੀ ਗੱਲ ਆ, ਇਹ ਬੁਰੀ ਆਦਤ ਵੀ ਹੈਗੀ ਏ ਲੱਕ ਲੱਗ ਜਾਂਦੀ ਏ ਧੀ, ਹੈ ਨਾ, ਹਾਂਜੀ। ਸਾਨੂੰ ਹੀ ਘੱਟ ਕਰਨੀ ਪਏਗੀ, ਜਿਵੇਂ ਮਤਲਬ ਸਿਰਫ ਕੰਮ ਦਾ ਕੰਮ ਕਰੋ ਫਾਲ ਨਾ ਕਰੋ ਹੈਨਾ, ਜਿੱਦਾਂ ਕੁਝ ਵੀ ਕੁਛ ਕੁਛ ਲੋਕ ਇੱਦਾਂ ਜ ਹੁੰਦੇ ਨੇ ਜੋ ਪੂਰੇ-ਪੂਰੇ ਦਿਨ ਫਾਲਤੂ ਹੀ ਗੱਲਾਂ ਹੀ ਮਾਰਦੇ ਨੇ।
ਸਹੀ ਗੱਲ, ਥੱਕਦੇ ਵੀ ਨਹੀਂ ਗ, ਆਪਾਂ ਤਾਂ ਹਾਂਜੀ।
ਕੋਈ ਕੋਈ ਨਹੀਂ ਥੱਕਦਾ।
ਕੋਈ ਥੱਕਦਾ ਨੀ ਆ, ਹੁਣ ਆਪਾਂ ਜਿਆਦਾ ਮੈਂ ਨਾ ਤੁਸੀਂ ਮੰਨੋਗੇ ਨੀ। ਮ ਮੇਰੀ ਜਿਹੜਾ ਫੋਨ ਆ ਨਾ ਮੇਰੇ ਕੋਲ ਦੋ ਨੇ, ਪਰ ਮੈਂ ਨਾ ਕੀ ਕਰਦੀ ਹਾਂ ਆ ਹ ਸਾਰਾ ਦਿਨ ਜੇ ਮੈਂ ਬਿਜ਼ੀ ਰਹੀ ਤੇ ਫਿਰ ਮੈਂ ਫੋਨ ਕੋਲ ਵੀ ਨਹੀਂ ਹੁੰਦੀ। ਉਹ ਵੀ ਰਾਤ ਨੂੰ ਪੈਣ ਲੱਗੇ ਮਾੜਾ ਮੋਟਾ ਦੇਖਦੀ ਆ। ਤੇ ਬਸ ਠੀਕ ਆ ਓ ਨਾ ਫਿਰ ਮੈਂ ਨਾ ਮੈਨੂੰ ਆਦਤ ਪਹਿਲਾਂ ਤੋਂ ਪੈ ਗਈ ਆ। ਮੈਂਨੂੰ ਜਿਆਦਾ ਲਾਈਟ ਨਹੀਂ, ਮਤਲਬ ਬਰਾਈਟਨੈੱਸ ਜਿਹੜੀ ਹੁੰਦੀ ਅ ਉਹ ਇੱਕ ਦਮ ਲੋਅ ਤੇ ਕਰਕੇ ਦੇਖਦੀ ਹੁੰਦੀ ਆ ਫੋਨ।
ਸਹੀ ਏ, ਮੈਂ ਵੀ ਇਹੀ ਕਰਦੀ ਹਾਂ, ਤੇਜ਼ ਤੇ ਮੇਰੀ ਅੱਖਾਂ ਦਰਦ
ਹਾਂਜੀ ਹੁਣ ਮੈਨੂੰ ਆਦਤ ਇਦਾਂ ਪੈ ਗਈ, ਮਾੜੀ ਜਿਹੀ ਵੀ ਬਰਾਈਟਨੈਸ ਵੱਧ ਗਈ ਤੇ ਮੈਂ ਜਦੇ ਫਟਾਫਟ ਉਹਨੂੰ ਘੱਟ ਕਰੂਗੀ ਤਾਂ ਦੇਖੁ। ਜੇ ਘੱਟ ਕਰਦੀ ਆ ਇੱਕ ਦਮ ਤੇ ਫੇਰ ਕਲੀਅਰ ਵੀ ਨਹੀਂ ਦਿਖਦਾ ਫੇ
ਸਹੀ ਗੱਲ ਹੈ, ਹਾਂ ਥੋੜ੍ਹੀ ਜਿਹੀ ਵਧਾਉਣੀ ਪਹਿੰਦੀ, ਕਿਉਂਕਿ ਰਾਤ-ਰਾਤ ਵੇਲੇ ਤੇ ਹੋਰ ਚਮਕਦਾ ਹੈ ਨਾ ਫ਼ੋਨ ਅੱਖਾਂ ਤੇ ਹਜੇ ਵੀ, ਹਾਂਜੀ।
ਲਾਈਟਾਂ ਲੁਟਾਂ ਬੰ ਔਫ ਹੁੰਦੀਆਂ ਨੇ ਬੰਦ ਹੁੰਦੀਆਂ ਨੇ ਤੇ ਫਿਰ ਜਿਨੇ ਵੀ ਮੈਨੂੰ ਏਦਾਂ ਹੀ ਆ ਕਿ ਮੈਂ ਇੱਕਦਮ ਲਾਈਟ ਘੱਟ ਕਰ ਦਿੰਨੀਆਂ। ਫੋਨ ਦੀ ਬਰਾਈਟਨੈਸ। ਫੇਰ ਉਹ ਜ਼ਿਆਦਾ ਘੱਟ ਹੋ ਜਾਵੇ ਤਾਂ ਆਪਾਂ ਅੱਖਾਂ ਨਾਲ ਜੋਰ ਪੈਂਦਾ ਵੀ ਕੀ ਦਿਖਦਾ ਕਿ ਨਹੀਂ ਦਿਖਦਾ ਏਦਾਂ ਹੋ ਜਾਂਦਾ, ਕਰੇ ਕੀ ਬੰਦਾ ਹਾਂ?
ਇਹ ਇਹਦੀ ਬਰਾਈਟਨੈਸ ਅੱਖਾਂ ਖ਼ਰਾਬ ਕਰ ਦਿੰਦੀ ਏ। ਹਾਂਜੀ, ਇੱਕ ਟਾਈਮ ਤੇਤੇ ਚਸ਼ਮਾ ਲੱਗ ਹੀ ਜਾਂਦਾ ਫਿਰ ਬੱਚਿਆਂ ਨੂੰ।
ਸਹੀ ਗੱਲ ਹੈ ਇੰਨ੍ਹੇ ਵੀਟ ਯੂਜ਼ ਕਰਨਾ ਇਹਦੇ ਨਾਲ ਬਹੁਤ ਪ੍ਰੋਬਲਮ ਹੁੰਦੇ ਨੇ ਫੋਨ ਦੇ ਕੰਨਾਂ ਤੇ ਅਸੀਂ ਬਡਸ ਈਅਰ ਫੋਨ ਲਗਾਨੇ ਆ ਜਾਂ ਕਿਵੇਂ ਇਹ ਵੀ ਚੰਗੇ ਨਹੀਂ ਗੇ।
ਹਾਂਜੀ ਉਹ ਕੰਨ ਵਿੱਚ ਵਾਈਬ੍ਰੇਸ਼ਨ ਕਰਕੇ ਵੀ ਹੁੰਦਾ। ਸੁਣਨ ਸੁਣਨਾ ਘੱਟ ਹੋ ਜਾਂਦਾ।
ਬੋ ਔਖਾ ਕੰਮ, ਕੀ ਕਰੇ।
ਹਾਂਜੀ, ਸਈ ਗੱਲ ਐ, ਦੋਨੋ ਈ ਫਾਯਦੇ ਵੀ ਨੇ, ਨੁਕਸ-
ਬਿਲਕੁਲ ਹਾਂਜੀ, ਤੇ ਨਾਲੇ ਫਾਇਦੇ ਏਦਾ ਬਈ ਵੀ ਅਪਾਂ ਹੁਣ ਆਪਨੇ ਜਿਹੜੇ ਗਰੁੱਪਸ ਨੇ ਦੇਖੋ ਪਾਠ ਦੇ, ਆ ਸਮਝੋ ਆਪਨੇ ਗੁਰ ਦਵਾਰੇ ਦੀ ਹਨਾ, ਆਪਾ ਨੂੰ ਐਦੇ ਚੋ ਪਤਾ ਲੱਗ ਜਾਂਦਾ ਵੀ ਅੱਜ ਕੀ ਐ, ਅੱਜ
ਜੀ ਸਈ ਗੱਲ ਐ ਸਭ ਪਤਾ ਲੱਗ ਜਾਂਦਾ, ਸਈ ਗੱਲ ਐ, ਹਾਂਜੀ।
ਤੇ ਬਾਕੀ ਕੰਮ ਘੱਟ ਹੁੰਦਾ, ਫ਼ੋਨ ਵੱਧ ਈ ਹੁੰਦਾ ਏਵੀ ਗਲਤ ਆ, ਕਰੇ ਕੀ ਹੁਣ
ਹੈਲੋ ਭੈਣਜੀ, ਫੇਰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ, ਹੋਰ, ਹੋਰ ਠੀਕ ਐ, ਹਾਂਜੀ, ਹਾਂਜੀ, ਠੀਕ ਐ ਜੀ‌, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ, ਹਾਂਜੀ, ਵਾਹਿ